ਹੈਲੋ।
ਸਸਰੀ ਕਾਲ ਜੀ।
ਸਾਸਰੀ ਕਾਲ ਜੀ ਕੀ ਹਾਲ ਚਾਲ ਨੇ?
ਬਸ ਵਧੀਆ ਤੁਸੀ ਸੁਣਾਓ?
ਇੱਕ ਦਮ ਵਧੀਆ। ਮੈਂ ਇੰਨੀ ਰਾਤੀ ਫੋਨ ਕੀਤਾ ਕੋਈ ਓ ਤਾਂ ਨਈ?
ਨਾ-ਨਾ ਕੋਈ-ਕੋਈ ਗੱਲ ਨਈ।
ਹੂੰ। ਹੂੰ। ਮੈਂ ਬੋਲ ਰੇਆ ਸੀ ਕਿ ਇੱਥੇ ਤੇ ਰਾਤ ਹੋ ਗਈ ਬੜੀ।
ਹੂੰ ਅੱਛਾ ਸਾਡੇ ਓਥੇ ਵੀ ਰਾਤ ਈ ਐ।
ਹੂੰ
ਮੌਸਮ ਕਿੱਦਾਂ ਤੁਹਾਡੇ ਓਥੇ?
ਮੌਸਮ ਠੀਕ ਐ ਹਾਂਜੀ। ਬਾਰਸ਼ਾਂ ਹੋ ਰਈਆਂ ਨੇ ਓਧਰ।
ਹਾਂ ਸਾਡੇ ਓਥੇ ਵੀ ਬਾਰਸ਼ਾਂ ਨੇ।
ਹੂੰ।
ਹੋਰ ਸੁਣਾਓ?
ਬਾਂਕੀ ਸਭ ਠੀਕ ਏ ਹੋਰ ਘਰ ਚ ਕੌਣ-ਕੌਣ ਤੁਹਾਡੇ?
ਮੇਰੇ ਗਰ ਵਿੱਚ ਛਾ ਮੇਰੇ ਬੱਚੇ ਨੇ ਮੇਰੇ ਹਸਬੈਂਡ ਨੇ।
ਅੱਛਾ।
ਜੀ।
ਕਿੰਨੇ ਬੱਚੇ ਨੇ ਤੁਆਡੇ?
ਮੇਰੇ ਤਿੰਨ ਬੱਚੇ ਨੇ ਦੋ ਕੁੜੀਆਂ ਤੇ ਇੱਕ ਮੁੰਡਾਂ।
ਜਿਵੇਂ ਤਿੰਨ ਕੁੜੀਆਂ ਨੇ ਇੱਕ ਮੁੰਡਾਂ ਐ।
ਹੋ ਅ ਛੋਟੇ ਆਂ ਕਿ ਵੱਡੀਆਂ ਨੇ?
ਵੱਡੀਆਂ ਨੇ ਇੱਕ ਤੇ ਵਿਆਈ ਹੋਈ ਐ ਦੂਜੀ ਦੇ ਅੰਗੇਜਮੈਂਟ ਹੋ ਗਈਂ ਐ।
ਅੱਛਾ।
ਜੀ ਦੂਜੀ ਅਜੇ ਪੜ ਰੀ ਏ ਬੱਚਾ ਮੁੰਡਾਂ ਵੀ ਪੜ੍ਹ ਰਿਹਾਂ।
ਹੂੰ ਆਵਾਜ਼ ਨਾਲ ਤਾਂ ਲੱਗਦਾ ਤੁਸੀਂ ਬੜੇ ਯੰਗ ਓ?
ਕੀ ਕਰਾਂ ਮੇਰੀ ਅਵਾਜ਼ ਨਾਲ ਪਤਾਂ ਈ ਨੀ ਚੱਲਦਾ ਜੀ।
ਅੱਛਾਂ ਵਧੀਆਂ-ਵਧੀਆਂ। ਹੋਰ ਤੁਹਾਡਾ ਕੰਮ-ਕਾਜ਼? ਕਿਵੇਂ ਆ ਕੀ ਬਿਜ਼ਨਸ ਐ ਕੀ ਬਿਜ਼ਨਸ ਕਰਦੇਂ ਓ?
ਮੇਰਾ ਤਾਂ ਫੈਬਰਿਕਕੇਸ਼ਨ ਦਾ ਕੰਮ ਐ।
ਅੱਛਾ,
ਹਾਂਜੀ।
ਹੂੰ, ਮੇਰਾ ਕਲਾਊਡ ਕਿਚਨ ਐ।
ਅੱਛਾ ਜੀ।
ਜੀ।
ਕੀ ਕੀ ਬਣਾਂਦੇ ਓ ਜੀ ਤੁਸੀਂ?
ਹੂੰ, ਪੰਜਾਬੀ ਨਈ ਪੰਜਾਬੀ, ਮ-ਮਤਲਬ ਹੂੰ, ਹੈਲੋ,
ਹੈਲੋ।
ਹੂੰ ਹੂੰ,
ਹਾਂਜੀ, ਫੇਰ ਪੰਜਾਬੀ ਖਾਣਾ ਬਣਾਂਦੇ ਓ?
ਜੀ ਰਾਜਮਾਂ ਰਾਜਮਾਂ ਚਾਵਲ। ਛੋਲੇ ਕੁਲਚੇ ਔਰ ਹਾਂ, ਮੱਕੇ ਦੀ ਰੋਟੀ ਸਰਸੋਂ ਦਾ ਸਾਗ।
ਠੀਕ ਆ।
ਹੂੰ, ਮੇਰਾ ਤੇ ਜਿਸ ਕਿਚਨ ਅ ਕਲਾਊਡ ਕਿਚਨ ਐ।
ਓਕੇ ਠੀਕ ਐ ਵਧੀਆ।
ਹੋਰ।
ਮੇਰਾ ਮੇਰੇ ਬੱਚੇ ਇੱਕ ਤੇ ਵਿਆਹੀ ਹੋਈ ਕੁੜੀ ਐ।
ਹੂੰ,
ਪਰ ਦੂਜੀ ਦੀ ਹਜੇ ਅੰਗਜ ਅੰਗੇਜਮੈਂਟ ਹੋਈ ਐ।
ਅੱਛਾ,
ਤੀਜ਼ੀ ਪੜ੍ਹ ਰੀ ਐ ਕਾਲਜ ਵਿੱਚ ਤੀਜ਼ੀ ਕੁੜੀ ਐ। ਕਾਲਜ ਵਿੱਚ ਪੜ ਰੀ ਐ।
ਅੱਛਾ ਅੱਛਾ।
ਹਾਂ, ਮੁੰਡਾ ਸਕੂਲ ਵਿੱਚ।
ਅੱਛਾ ਵਧੀਆ। ਹੋਰ ਛੁੱਟੀਆਂ ਵਿੱਚ ਕੀ ਕੀਤਾ ਤੁਸੀਂ?
ਮੈਂ ਬਸ ਜ਼ਿਆਦਾ ਨੀ ਆ ਜੀ ਆਸ ਪਾਸ ਈ ਘੁੰਮਣ ਗਏ ਸੀ।
ਅੱਛਾ।
ਹਾਂਜੀ। ਗੋਆ ਗਏ ਸੀ ਅਸੀਂ।
ਅੱਛਾ ਅਰੇ ਵਾਹ।
ਆਪਣੀ ਫੈਮਿਲੀ ਨਾਲ ਗਿਆ ਸੀ।
ਹੂੰ, ਵਧੀਆ ਮੌਸਮ ਕਿਵੇਂ ਦਾ ਸੀ?
ਮੌਸਮ ਠੀਕ ਸੀ ਗਰਮੀ ਬੜੀ ਸੀ।
ਗਰਮੀ ਚ ਈ।
ਹਾਂਜੀ ਗੋਆ ਵਿੱਚ ਤੇ।
ਹੂੰ,
ਠੰਡ ਪੈਂਦੀ ਨੀ।
ਸਈ ਏ। ਹਿਲ ਸਟੇਸ਼ਨ ਪਾਸੇ ਜਾਣਾ ਸੀ ਨਾ, ਸ਼ਿਮਲਾ, ਮਨਾਲੀ, ਕੁੱਲੂ
ਉੱਥੇ ਈ ਰਹਿੰਦੇ ਆ ਤੇ ਕੀ ਕਰੀਏ, ਕਰਾਈਏ ਉੱਥੇ ਜਾ ਕੇ।
ਅੱਛਾ-ਅੱਛਾ।
ਹੋਰ ਠੀਕ ਏ ਜੀ।
ਹੋਰ ਤੁਸੀੇ ਦੱਸੋ?
ਬਸ ਫੇਰ ਰੋਟੀ ਨੂੰ ਦੇੰਦਾ ਹੈ, ਹੂ। ਛੁੱਟੀਆਂ ਵਿੱਚ ਬਸ ਥੋੜਾ ਬਹੁਤ ਈ ਆਸ-ਪਾਸ ਹੀ ਘੁੰਮਣ ਗ‌ਈ ਸੀ।
ਅੱਛਾ ਠੀਕ, ਕਿੱਥੇ ਘੁਮ ਕੇ ਆਏ ਤੁਸੀਂ।
ਅਸੀਂ ਬਸ ਜਾਦੂ ਥਾਈਲੈਂਡ ਗਏ ਸੀ।
ਅੱਛਾ, ਥਾਈਲੈਂਡ।
ਹੁੰ।
ਕਿਸ ਤਰ੍ਹਾਂ ਦੀ ਜਗ੍ਹਾ ਏ, ਥਾਈਲੈਂਡ?
ਬਹੁਤ ਚੰਗੀ, ਬਹੁਤ ਵਧੀਆ।
ਮੰਮੀ ਗ‌ਈ ਸੀ, ਕੋਈ ਨਾਲ ਗਿਆ ਸੀ।
ਹਾਂ, ਹਸਬੈਂਡ। ਨਾਲ ਈ ਗ‌ਏ।
ਅੱਛਾ, ਓਕੇ। ਬੱਚਿਆਂ ਨੂੰ ਘਰ ਛੱਡ ਕੇ ਗ‌ਏ ਸੀ।
ਆਹ ਬੱਚੇ ਵੀ ਗਏ ਸੀ।
ਅੱਛਾ, ਉਹੀ ਤੇ ਮੈਂ ਪੁੱਛ ਕਿਆ। ਕੌਣ-ਕੌਣ ਗਿਆ ਸੀ, ਤੁਸੀਂ ਬ ਹਸਬੈਂਡ ਹੀ ਗ‌ਏ ਸੀ।
ਫੁਲ ਫੈਮਿਲੀ ਗਈ ਸੀ।
ਓਕੇ।
ਮੇਰੇ ਬੱਚਿਆਂ ਦੇ ਪਾਸਪੋਰਟ ਨਹੀਂ ਬੱਡੀ।
ਅੱਛਾ।
ਹਾਂਜੀ।
ਨਹੀਂ-ਨਹੀਂ, ਥੋੜਾ ਅਪਡੇਟ ਰਹਿਣਾ ਚਾਹੀਦਾ ਨਾ।
ਬ ਸਹੀ ਗੱਲ।
ਅੱਜ-ਕੱਲ੍ਹ ਬੱਚਿਆਂ ਨੂੰ, ਮਤਲਬ ਫੋਰਨ ਟ੍ਰਿਪ ਠੀਕ ਲੱਗਦੀ ਐ।
ਸਹੀ ਏ।
ਇੰਡੀਆ 'ਚ ਮਜ਼ਾ ਨੀ ਆਂਦਾ।
ਨਾ, ਇਹ ਗੱਲ ਤੇ ਹੇਗੀ।
ਸਹੀ ਆ।
ਆਹ।
ਹੋਰ ਕੀ ਰੋਟੀਨ ਏ ਤੁਹਾਡਾ
ਬਸ, ਸਵੇਰੇ ਉੱਠੋ ਪਾਣੀ-ਪੂਣੀ ਭਰੋ
ਅੱਛਾ। ਔਫਿਸ ਕਿੰਨੇ ਵਜੇ ਜਾਂਦੇ ਓ, ਕੰਮ ਤੇ ਕਦੋਂ ਜਾਂਦੇ ਓ?
ਘੋਮ ਤੇ ਜਾਂਨੇ, ਗਿਆਰਾਂ ਸਾਢੇ ਯਾਂਰਾਂ।
ਅੱਛਾ।
ਇੱਥੇ ਮਾਰਕੀਟ ਲੇਟ ਚਾਲੂ ਹੁੰਦੈ।
ਅੱਛਾ। ਤੇ ਲੰਚ ਮਤਲਬ, ਘਰੇ ਆ ਕੇ ਕਰ ਦੇ ਓ ਕੀ ਟਿਫਿਨ ਲੈਜਾ?
ਘਰੇ ਈ ਕਰਨੇ ਆ ਜੀ, ਘਰੇ ਈ-ਘਰੇ ਈ ਕਰਨੇ ਆ।
ਠੀਕ ਐ, ਫੇਰ ਫੈਮਲੀ ਨਾਲ ਕਦੋਂ ਜਾਂਨੇ ਓ?
ਫੈਮਲੀ ਨਾਲ, ਅ ਮੈਂ ਨਾ-ਨਾ ਕਿਦਰੇ ਨੀ। ਟਾਈਮ ਈ ਨੀ ਮਿਲਦਾ ਜੀ।
ਅੱਛਾ। ਵਦੀਆ। ਟਾਈਮ ਕਿੱਤਾ ਹੂੰ।
ਉਨਾਂ ਨੂੰ ਟਾਈਮ ਨਈ ਦੇ ਪਾਂਦੇ ਜੀ ਅਸੀ।
ਹੋ, ਨਈ ਜਰੂਰੀ ਏ ਫੈਮਲੀ ਨੂੰ ਤੇ ਟਾਈਮ ਦੇਣਾ ਚਾਈਦੈ।
ਹਾਂਜੀ?
ਫੈਮਲੀ ਨੂੰ ਟਾਈਮ ਦੇਣਾ ਚਾਈਦੈ ਨਾ। ਜਰੂਰੀ ਐ, ਹੂੰ।
ਸੰਡੇ ਇਕ ਟਾਈਮ ਮਿਲਦਾ ਐ ਓ ਅਪਣੀ, ਛੁੱਟੀ ਰੈਂਦੀ ਏ ਇੱਸ ਕਰਕੇ ਕਿਦਰੇ ਨਿਕਲਨਾ ਨੀ ਹੋਂਦਾ।
ਅੱਛਾ-ਅੱਛਾ, ਠੀਕ ਐ। ਹੋਰ, ਕੀ ਹੌਬੀ ਐ ਤੁਆਡੀ?
ਹੌਬੀ ਤੇ ਕੋਈ ਵੀਜੀ ਨੀ ਹੋਣ ਕੋਈ, ਕੋਈ ਹੌਬੀ ਨੀ ਜੀ।
ਨਈ ਐਕਣ ਕੇ ਹੌਬੀ ਤੋ, ਬਸ ਜਾਦਾ ਨੀ ਆਤੀ ਹੈ।
ਹੌਬੀ ਤੇ ਚਲੋ, ਮੋੜ ਤੇ ਅ ਓਪਰ ਡਿਪੈਂਡ ਕਰਦਾ ਐ ਹੋਰ ਤੇ ਕੋਈ ਗੱਲ ਨੀ।
ਅੱਛਾ, ਨਈ ਕੋਈ ਬ ਪੇਟਿੰਗ ਮਤਲਬ ਘੁੰਮਣਾ ਕੁੱਛ ਗੇਮ
ਨਾ-ਨਾ ਨਾ-ਨਾ, ਪੇਟਿੰਗ-ਪੁਟਿੰਗ ਕਦੇ ਮੋੜ ਹੋਂਦਾ ਐ ਤੇ ਕਾਰ ਲੈਂਨੇ ਆ। ਬਾਕੀ ਹੋਰ ਕੋਈ, ਹੋਰ ਸ਼ੌਕ ਨੀ
ਹਾਂ, ਤੁਈ ਗੁਰਦਾਰੇ ਜਾਦੇ ਓ?
ਹਾਂਜੀ।
ਅੱਛਾ, ਰੇਗੂਲਰ ਕੀ ਕਦੇ-ਕਦੇ? ਸ ਡੇਲੀ-ਡੇਲੀ ਸੰਡੇ। ਪਾਠ-ਵਾਠ ਕਰਦੇ ਓ?
ਪਾਠ ਤ ਕਰ ਲੈਂਦੇ ਆ।
ਜ਼ਰੂਰੀ ਏ ਨਾਜ ਓ ਵੀ ਪਾਠ ਕਰਨਾ ਵੀ ਜਰੂਰੀ ਏ।
ਜਰੂਰੀ ਏ, ਨਿਤਨੇਮ ਕਰਦੇ ਓ?
ਹਾਂ, ਨਿੱਤਨੇਮ ਹੋ ਹੀ ਜਾਂਦੈ ਬਾਕੀ
ਹੂੰ।
ਹੋਰ ਤੁਸੀਂ ਦੱਸੋ?
ਬੱਸ ਪੁੱਛੋ ਮੇਰੇ ਵ
ਅ ਅੱਜ, ਅ ਅੱਜ ਕੀ ਬਣਾਏ ਆ ਤੁਸੀ?
ਅੱਜ ਅਸੀਂ, ਰਾਜਮਾਂ-ਚਾਵਲ ਬਣਾਏ ਸੀ।
ਹੂੰ, ਵਾ।
ਹੂ
ਫੇ ਆਰਡਰ ਦੇ ਹੋਣਗੇ, ਤੁਂਸੀ ਕਲਾਊਡ ਕਿਚਨ ਚਲਾਉਂਦੇ ਹੋ ਨਾ।
ਹਾਂ ਨਾ ਔਡਰ ਦਾ, ਔਡਰ ਵੀ ਸੀ ਪਰ ਹੂ, ਦੋਨੋ ਹੀ ਕੰਮ ਹੋ ਜਾਂਦੇ ਨੇ, ਘਰ ਦਾ ਵੀ ਹੋ ਜਾਂਦਾ ਹੁਣ
ਹੂ, ਅੱਛਾ। ਕੋਈ ਨਵਾਂ ਕੰਮ ਕਰਦੇ ਹੋ। ਟੂ ਇਨ ਵਨ ਕੰਮ ਕਰਦੇ ਹਾਂ।
ਸਹੀ-ਸਹੀ ਹੈ ਏਇ ਤਾਂ ਫਾਇਦਾ ਹੈ ਨਾ ਕਲਾਉਡ ਕਿਚਨ ਦਾ। ਹਾਂ ਕਲਾਉਡ ਕਿਚਨ ਦਾ ਏਇ ਤੇ ਫਾਇਦਾ।
ਹਾਂ ਏ ਗਲ ਤੇ ਹੈ।
ਹੂ ਹੋਰ ਕੁੜੀ ਦੀ ਸਗਾਈ ਕੀਤੀ ਮੁੰਡਾ ਕਿੱਥੇ ਦਾ ਹੈ। ਮਤਲਬ ਜਵਾਈ।
ਲੋਕਲ ਈ ਹੈ, ਲੋਕਲ ਈ ਹੈ ਸਾਡਾ ਜਵਾਈ ਸਾਬ ਲੋਕਲ ਈ ਹੈ। ਹਾਂਜੀ।
ਅੱਛਾ। ਚਲੋ ਵਧੀਆ। ਫ ਕਦੋਂ ਸ਼ਾਦੀ ਕਦੇ ਕਰੋਗੇ।
ਵਿਆਹ ਤਾਂ ਸੋਚਿਆ ਹੈ ਕਿ ਇੱਕ ਜਨਵਰੀ, ਫਰਵਰੀ 'ਚ ਪਹੁਚ ਰਹੇ ਹਾਂ ਅਗਲੇ ਸਾਲ।
ਅੱਛਾ ਸਹੀ ਹੈ।
ਮੌਸਮ ਵੀ ਥੋੜ੍ਹਾ ਠੀਕ ਹੋ ਜਾਏਗਾ। ਤੇ ਨਾਲੇ ਇਸ ਉਹਨਾਂ ਨੇ ਬਹੁ ਬਚਿਆਂ ਦੀ ਇੱਛਾ ਹੈ ਕਿ ਥੋੜ੍ਹਾ ਗੈਪ ਪਾਉਣਾ ਚਾਹੀਦਾ ਸਾਨੂੰ ਵੀ ਥੋੜਾ ਘੁੰਮਣ -ਫਿਰਨ ਦਾ ਟੈਮ ਮਿਲਣਾ ਚਾਹੀਦਾ।
ਸਹੀ-ਸਹੀ-ਸਹੀ ਗੱਲ ਹੈ। ਵਧੀਆ, ਕਰੋ ਤਿਆਰੀਆਂ।
ਹਾਂ। ਨਹੀਂ ਆ, ਤਾਂ ਤਿਆਰੀ ਤੇ ਚੱਲ ਰਹੀ ਹੈ ਆਪਣੀ ਜਗ੍ਹਾ
ਸਹੀ ਹੈ।
ਬਾਕੀ ਵੱਡੀ ਕੁੜੀ ਜਿਹੜੀ ਵਿਆਹੀ ਹੈ ਉਹ ਤੇ ਉਹ ਵੀ ਲੋਕਲ ਹੀ ਵਿਆਹੀ ਹੈ।
ਅੱਛਾ।
ਹਾਂਜੀ।
ਚੰਗਾ ਹੈ ਜੀ। ਰੇਡੀਮੇਡ ਪੁੱਤਰ। ਜਵਾਈ ਵੀ ਪੁੱਤਰ ਹੀ ਹੁੰਦੇ ਨੇ। ਹੁ- ਠੀਕ ਹੈ ਟਾਈਮ ਹੋ ਗਿਆ ਬਹੁਤ।
ਨਾਜੀ-ਨਾਜੀ।
ਹੂ, ਹਾਂਜੀ।
ਟਾਈਮ ਤਾਂ ਬਸ ਜ਼ਿਆਦਾ ਨਹੀਂ ਹੋਣਾ।
ਅੱਛਾ।
ਉਹ ਤੁਸੀਂ ਦਸੋ। ਆਪਣੇ ਬਾਰੇ ਦੱਸੋ ਕੁਛ? ਤੋਹਾਡੇ ਹਸਬੈਂਡ ਕੀ ਕਰਦੇ ਨੇ?
ਉਹਨਾਂ ਦਾ ਬਿਜਨਸ ਹੈ। ਹੂ, ਰੈਸ
ਹੂੰ, ਅੱਛਾ, ਜੀ।
ਠੀਕ ਹੈ।
ਤੁਸੀ, ਚਲੋ ਬੱਚਿਆਂ ਦਾ ਰਸਟੋਰੈਂਟ।
ਹੂੰ
ਸੇਮ ਬਿਜਨਸ
ਸੇਮ ਬਿਜਨਸ
ਵਧੀਆ ਜੀ।
ਹੂੰ, ਚਲੋ ਠੀਕ ਐ
ਠੀਕ ਐ ਜੀ
ਜੀ ਓਕੇ ਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਕਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਤੇ